ਸਤਿ ਸ੍ਰੀ ਅਕਾਲ ਭੈਣ ਜੀ ਹੋਰ ਠੀਕ ਹੋ
ਹਾਂਜੀ ਭੈਣ ਜੀ ਤੁਸੀਂ ਕਿਵੇਂ ਹੋ
ਠੀਕ ਠਾਕ ਤੁਸੀਂ ਤਾਂ ਬਹੁਤ ਦਿਨਾਂ ਬਾਅਦ ਕਾਲ ਕੀਤੀ ਕਿਤੇ ਗਏ ਹੋ ਅਸੀਂ ਬਾਹਰ
ਹਾਂਜੀ ਹਾਂਜੀ ਅਸੀਂ ਮਤਲਬ ਮੇਰੀ ਸ਼ੋਪਿੰਗ ਕਰਦੇ ਸੀ ਮੈਂ ਆਊਟ ਆਫ ਇੰਡੀਆ ਜਾ ਰਹੀ ਹਾਂ ਨਾ ਇਸ ਕਰਕੇ ਮੇਰੀ ਸ਼ੋਪਿੰਗ ਵਗੈਰਾ ਚੱਲਦੀ ਸੀ ਕੱਪ ਕੱਪੜੇ ਕੁਪੜੇ ਪਾਂਡੇ ਟੈਚੀ ਸਾਰਾ ਲੈ ਰਹੀ ਸੀ ਜੀ
ਅੱਛਾ ਹੋ ਗਈ ਸ਼ੋਪਿੰਗ
ਹਾਂਜੀ ਹਾਂਜੀ ਹੋ ਗਈ ਬਸ ਲਗਭਗ ਤਾਂ ਹੋ ਈ ਆ ਬਟ ਥੋੜ੍ਹੀ ਬਹੁਤ ਹੈ ਗਈ ਆ ਦੇਖਿਆ ਜਾਵੇ ਤਾਂ
ਫਿਰ ਕਿੱਥੇ ਕਿਹੜੇ ਕੰਟਰੀ ਜਾਣਾ
ਮੈਂ ਜਰਮਨੀ ਚ ਚੱਲੀ ਹਾਂ ਜੀ
ਅੱਛਾ ਉੱਥੇ ਤਾਂ ਫੇਰ ਜਰਮਨੀ ਘੁੰਮਣ ਦੇ ਲਾਇਕ
ਹਾਂਜੀ ਹ ਘੁੰਮਣ ਲਾਇਕ ਤਾਂ ਨੀ ਬਟ ਮੈਂ ਨਰਸਿੰਗ ਕੀਤੀ ਹੋਈ ਹੈ ਤਾਂ ਉੱਥੇ ਜ਼ਿਆਦਾ ਡਿਮਾਂਡ ਆ ਦੇਖਿਆ ਜਾਵੇ ਤਾਂ ਜਰਮਨੀ ਚ ਤਾਂ ਮੈਂ ਉੱਥੇ ਚੱਲਦੀ ਹਾਂ ਜੀ
ਉਹਦਾ ਕੁੱਝ ਪਤਾ ਹੈ ਕਿੰਨਾ ਖਰਚਾ ਵਗੈਰਾ ਆ ਜਾਂਦਾ
ਹਾਂਜੀ ਹਾਂਜੀ ਖਰਚਾ ਤਾਂ ਹੁਣ ਦੇਖੋ ਮੇਰਾ ਵੀਜ਼ਾ ਲਗਵਾਇਆ ਉਹ ਸਭ ਤਾਂ ਮਤਲਬ ਜਿੱਥੇ ਤੱਕ ਮੈਰੀ ਸ਼ੌਪਿੰਗ ਵਗੈਰਾ ਲਵਾ ਕੇ ਹੋ ਗਿਆ ਵਾ ਤਾਂ ਸਾਡਾ ਪੰਦਰਾਂ ਸੋਲਾ ਲੱਖ ਰੁਪ ਤਾਂ ਲਗਦਾ
ਔਰ ਸਟਡੀ ਵਿਜ਼ਾ ਵੀ ਲੱਗਦਾ ਏ
ਹਾਂਜੀ ਹਾਂਜੀ ਸਟੱਡੀ ਬੇਸਿਸ ਤੇ ਮੈਂ ਜਾ ਰਹੀ ਹਾਂ ਕਿ ਕਾਲਜ ਵਾਲਿਆਂ ਨੇ ਜਵਾ ਕੇ ਦਿੱਤਾ
ਅੱਛਾ ਅੱਛਾ ਔਰ ਇਹਨੂੰ ਆਈਲਤਸ ਦੀ ਤਾਂ ਜਰੂਰਤ
ਹਾਂਜੀ
ਆਈਲੈਟਸ ਤਾਂ ਨੂੰ ਜ਼ਰੂਰੀ ਆ
ਨਹੀਂ ਨਹੀਂ ਜਿਵੇਂ ਆਪਾਂ ਅਗਰ ਨਰਸਿੰਗ ਕੀਤੀ ਹੋਈ ਨਾ ਤਾਂ ਕੋਲਜ ਵਾਲੇ ਉਹਨਾਂ ਦੇ ਬੇਸ ਲਾ ਦਿੰਦੇ ਨੇ ਜਰਮਨੀ ਦਾ ਵੀਜ਼ਾ
ਅੱਛਾ ਅੱਛਾ
ਹਾਂਜੀ
ਔਰ ਸਟੱਡੀ ਵਾਲੇ ਨੂੰ ਤਾਂ ਸਿੱਧ ਬਸ ਸਟੱਡੀ ਕਰਨ ਵੀਜ਼ਾ ਲੱਗਦਾ ਨਾ
ਹਾਂਜੀ ਹਾਂਜੀ ਸਹੀ ਕਿਹਾ ਹੁਣ ਜਿਵੇ ਆਈਲੈਟਸ ਕਰਕੇ ਤੁਹਾਨੂੰ ਕਿਤੇ ਜਾਣਾ ਤੇ ਫੇਰ ਉਹਦੇ ਲਈ ਮਤਲਬ ਯੂਕੇ ਵਗੈਰਾ ਕੈਨੇਡਾ ਵਗੈਰਾ ਜਾਣਾ ਫਿਰ ਉਹਦੇ ਆਲਟਸ ਕਰਨਾ ਪੈਂਦਾ ਜੇ ਤੁਸੀਂ ਨਰਸਿੰਗ ਦੇ ਬੇਸਿਸ ਤੇ ਜਾਣਾ ਤਾਂ ਜਰਮਨੀ ਭੇਜ ਦਿੰਦੇ ਨੇ ਉਹ ਫਿਰ ਡਾਇਰੈਕਟ
ਜਰਮਨੀ ਇਟਲੀ ਬਹੁਤ ਵਧੀਆ ਦੇਸ਼ ਆ ਦੋਨੋ ਬਹੁਤ ਵਧੀਆ ਉਹੀ ਨਾ ਇਹ ਲਵੇ ਹੀ ਆ ਇੰਗਲੈਂਡ ਕੋਲ ਹੀ ਆ ਲਵੇ
ਅੱਛਾ ਜੀ
ਬੰਦਾ ਇੱਥੋਂ ਅੱਗੇ ਇੰਗਲੈਂਡ ਜਾ ਸਕਦਾ
ਅੱਛਾ ਅੱਛਾ
ਹਾਂ ਇਟਲੀ ਦੇ ਤਾਂ ਲਵੇ ਆ ਇੰਗਲੈਂਡ
ਤੁਸੀਂ ਅੱਛਾ ਤੁਸੀਂ ਕਦੇ ਗਏ ਹੋ ਕਿਤੇ ਬਾਹਰ ਘੁੰਮਣ ਮਤਲਬ ਬਾਹਰ ਵਗੈਰਾ
ਬਾਹਰ ਨਹੀਂ ਅੱਜ ਨੀ ਗਹੀ ਅਜੇ ਬੇਟੇ ਨੂੰ ਭੇਜ ਕੇ ਫੇਰ ਜਾਵਾਂਗੇ
ਅੱਛਾ ਅੱਛਾ ਚਲੋ ਵਧੀਆ
ਹਜੇ ਸਟੱਡੀ ਹੁਣ ਹੋਈ ਨਾ ਉਸਦੀ ਫ ਬਾਰਵੀਂ ਫੇਰ ਬਾਰਵੀਂ ਤੱਕ ਤਾਂ ਥੇ ਨੀ ਗਈ ਮੈਂ ਤਾਂ ਆਪਣੇ ਪੇਕੇ ਨੀ ਕਦੇ ਗਈ ਇੰਨੇ ਸਾਲ ਹੋ ਗਏ ਮਹਾਰਾਸ਼ਟਰ ਵਿੱਚ ਆ ਮੇਰੇ ਪੇਕੇ ਹਾਂਜੀ ਫੇਰ ਉਹ ਬੱਚੇ ਨੂੰ ਛੱਡ ਕਿਵੇਂ ਕਿੱਧਰ ਵੀ ਨੀ ਜਾਂਦੀ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਚਾਚੇ ਤਾਏ ਕੋਲ ਰੋਟੀ ਪਾਣੀ ਦਿੰਦਾ
ਅੱਜ ਕੱਲ੍ਹ ਦੇਖਿਆ ਜਾਵੇ ਤਾਂ ਕੋਈ ਕਿਸੇ ਦਾ ਨਹੀਂੀ ਸੀ ਆਪਣੇ ਆਪਣੇ
ਹਾਂ ਨਾ ਉਹੀ ਨਾ ਬਹੁਤ ਰਿਸ਼ਤੇਦਾਰ ਤਾਂ ਲੱਤਾਂ ਖਿੱਚਦੇ
ਸਹੀ ਕਿਹਾ ਸਹੀ ਕਿਹਾ ਹੈ ਉਹ ਤਾਂ ਉਹਨਾਂ ਨੂੰ ਬਸ ਉਹਨਾਂ ਨੂੰ ਬਸ ਮਜ਼ਾਕੜਾ ਨੂੰ ਮੌਕਾ ਮਿਲਣਾ ਚਾਹੀਦਾ ਬਸ
ਹਾਂਜੀ ਬਸ ਸਵਾਦ ਲੈਂਦੇ ਆ ਬਸ
ਬਸ ਬਸ ਬਸ ਬਸ ਹੋਰ ਕੀ ਇਹਨਾਂ ਨੇ ਕਰਨਾ
ਅਹ ਦੁੱਖ ਵਿੱਚ ਖੁਸ਼ ਰਹਿੰਦੇ ਆ ਜੇ ਆਪਣੇ ਵਿੱਚ ਖੁਸ਼ੀ ਆ ਜਾਂਦੀ ਕੋਈ ਤੇ ਮੱਚਣੇ ਲੱਗ ਜਾਂਦੇ
ਸਹੀ ਕਿਹਾ ਹੁਣ ਸਾਡੇ ਹੀ ਦੇਖਲਓ ਮੇਰਾ ਭਰਾ ਬਾਹਰ ਗਿਆ ਸੀ ਆਊਟ ਫ ਇੰਡੀਆ ਠੀਕ ਆ ਤੇ ਉਹ ਚੱਲ ਹੋ ਗਿਆ ਅਸੀਂ ਪੈਸੇ ਲਾਏ ਮੇਰੇ ਪਾਪਾ ਨੇ ਪੈਸੇ ਲਾਏ ਤਾਂ ਉਹ ਮੁੰਡਾ ਬਾਹਰ ਗਿਆ ਕੋਈ ਗਲੀਆਂ ਲੈ ਉਥੇ ਪੈਸੇ ਲਏ ਨਹੀਂ ਲਏ
ਨਹੀਂ ਨਹੀਂ
ਲੋਕਾਂ ਨੂੰ ਸਾਡੇ ਤੋਂ ਜ਼ਿਆਦਾ ਜਲਣ ਹੋ ਗਈ ਕਿ ਹਾਂ ਹਾਂ ਇਹਨਾਂ ਦਾ ਮੁੰਡਾ ਬਾਹਰ ਚਲਾ ਗਿਆ
ਹਾਂਜੀ ਦੇਖ ਲ
ਦੇਖਲੋ ਮਤਲਬ ਪੈਸੇ ਲਾਉਣ ਵਾਲੇ ਅਸੀਂ ਸਭ ਕੁੱਛ ਕਰਨ ਵਾਲੇ ਅਸੀਂ ਲੋਕ
ਫੇਰ ਕੋਈ ਕੋਈ ਨਹੀਂ ਜਰੂਰੀ ਆਪਾਂ ਦੰਡ ਪਾ ਕੇ ਲੋਕ ਲੋਕਾਂ ਦੇ ਨਜ਼ਰਾਂ ਵਿੱਚ ਆਈਏ
ਉਹੀ ਤਾਂ ਮੈਂ ਤੁਹਾਨੂੰ ਗੱਲ ਕਰ ਰਹੀ ਹਾਂ।
ਕੋਈ ਕੋਈ ਤਾਂ ਨਜ਼ਰ ਜਿਹਾ ਖਾ ਲੈਂਦੇ ਏਅਰਪੋਰਟ ਤੋਂ ਵੀ ਵਾਪਸ ਆ ਜਾਂਦੇ ਬੱਚੇ
ਸਹੀ ਕਿਹਾ ਹੁਣ ਦੇਖੋ ਜੇ ਬੱਚਿਆਂ ਨੇ ਬਾਹਰ ਜਾਣਾ ਹੋਵੇ ਆਪਾਂ ਕਿਸੇ ਨੂੰ ਦੱਸਦੇ ਨੀ ਆ ਕਿਉਂਕਿ ਦੇਖੋ ਐਂਡ ਟਾਈਮ ਤੇ ਵੀ ਕੁਛ ਅੜਚਨ ਆ ਸਕਦੀ ਆ ਪੂਰੀ ਦਿ ਉਰੇ ਦੇ ਲੋਕ ਸਾਨੂੰ ਕਹਿੰਦੇ ਹਾਂ ਹਾਂ ਤੁਹਾਡਾ ਸਾਡੇ ਨਾਲ ਇੰਨਾ ਸੀ ਬਟ ਤੁਸੀਂ ਸਾਨੂੰ ਤਾਂ ਦੱਸਿਆ ਹੀ ਨਹੀਂ
ਪਰ ਤੁਸੀਂ ਵਿ ਤੁਸੀਂ ਆਪਣੇ ਬੱਚਿਆਂ ਦੇ ਅੰਦਰ ਦੇ ਅੰਦਰ ਕੀ ਕੁੱਝ ਕਰਦੇ ਤੁਸੀਂ ਸਾਨੂੰ ਦੱਸਦੇ
ਉਹੀ ਤਾਂ ਉਹ ਨੀ ਦਿਖਦਾ ਆਪਦੇ ਬੱਚੇ ਦਾ ਦੂਜੇ ਦੇ ਬੱਚੇ ਦਾ ਪੂਰੀ ਖ਼ਬਰ ਲੈਣਾ ਜਾਣਦਾ
ਹਾਂ ਇਹ ਨਾ ਮੈਂ ਇੱਕ ਗੱਲ ਦੱਸਾਂ ਛੋਟੇ ਛੋਟੇ ਸ਼ਹਿਰਾਂ ਵਿੱਚ ਆਉਂਦੇ ਵੱਡੇ ਵੱਡੇ ਸ਼ਹਿਰਾਂ ਸ਼ ਸ਼ਹਿਰਾਂ ਵਿੱਚ ਨਹੀ ਹੁੰਦਾ ਇਹ ਕੰਮ
ਸਹੀ ਕਿਆ ਬ ਜਿੱਥੇ ਅਸੀਂ ਰਹਿੰਦੇ ਥੋੜ੍ਹਾ ਛੋਟ ਸ਼ਹਿਰ ਦੇ ਤਾਂ ਖਾਸਾ ਵੱਡਾ ਸ਼ਹਿਰ ਆ ਬਟ ਉਰੇ ਵੀ ਲੋਕਾਂ ਤੋਂ ਸਹਿਣ ਨੀ ਹੁੰਦਾ ਦੇਖ ਲੋ
ਆਪਣੀ ਲਾਈਫ ਬਸ ਆਪਣੇ ਕੰਮ ਕਰੋ ਪੈਸਾ ਜੋੜੋ ਬਸ ਨਾ ਕਿਸੇ ਕੋਲ ਜਾ ਕੇ ਬੈਠਨ ਦੀ ਦੀ ਜ਼ਰੂਰਤ ਨਾ ਕਿਸੇ ਨੂੰ ਕੁੱਝ ਗਲਤ ਕਰਨ ਦੀ ਜ਼ਰੂਰਤ ਬਸ ਬ ਤਮਾਰ ਰੱਬ ਨੂੰ ਵੀ ਨ ਭੁੱਲਣਾ ਜੇ ਪੈਸਾ ਆ ਗਿਆ
ਸਹੀ ਕਿਹਾ ਲੋਕ ਪਹਿਲੇ ਦੇਖੋ ਰੱਬ ਰੱਬ ਕਰਦੇ ਨੇ ਜੋ ਪੈਸਾ ਆਉਣਾ ਚਾਲੂ ਹੋ ਗਿਆ ਫਿਰ ਰੱਬ ਕੌਣ ਤੇ ਆਪਾਂ ਕੌਣ
ਫੇਰ ਫੇਰ ਇਸਸ਼ਕਾ ਤੇ ਇੰਸਟਾ ਤੇ ਵੀਡੀਓ ਪਾ ਵੀਡੀਓ ਬਣਾਉਣ ਦਾ ਟਾਈਮ ਹੁੰਦਾ ਗੁਰਦੁਆਰੇ ਜਾਣ ਦਾ ਕਿਸੇ ਕੋਲ ਟਾਈਮ ਨਹੀਂ ਪਾਠ ਕਰਨੇ ਦਾ ਕਿਸੇ ਕੋਲ ਟਾਈਮ ਨਹੀਂ
ਸਹੀ ਕਿਆ ਸਹੀ ਕਿਆ
ਹਾਂ ਅੱਗੇ ਅੱਗੇ ਗੁਰਦੁਆਰੇ ਝਾੜੂ ਮੈਂ ਤਾਂ ਤੈਨੂੰ ਵੀ ਬੋਲਦੀ ਗੁਰਦੁਆਰੇ ਜਾ ਕੇ ਜੋਤ ਲਾ ਕੇ ਆਇਆ ਕਰ ਸ਼ਾਮ ਨੂੰ ਚਾਹੇ ਪਹਚਣੀ ਲਾਂਦੀ ਝਾੂ ਜਾ ਤੇ ਥੋੜਾ ਜਿ ਝਾੜੂ ਜ ਜਾ ਮਾਰ ਆ ਜਾ ਕਰ ਆਪਣੀ ਹਾਜ਼ਰੀ ਲਾ ਕੇ ਆਇਆ ਕਰ ਉੱਥੇ
ਹਾਂਜੀ ਹਾਂਜੀ ਕੋਈ ਨਾ ਮੈਂ ਸ਼ੁਰੂ ਕਰੂੰ ਜੀ
ਹਾਂ ਮੈਂ ਤਾਂ ਜੀਆਂ ਨੂੰ ਵੀ ਕਿਹਾ ਮੈਂ ਕਿਹਾ ਤੁਸੀਂ ਹਜੇ ਬਹੁਤ ਕੁਝ ਲੈਣਾ ਹੈ ਮੈਂ ਕਿਹਾ ਖ਼ਬਰਾਂ ਦੇਖ ਮੇਰੀ ਗੱਲ ਸੁ ਹਣ ਅੱਜ ਤੱਕ ਤਾਂ ਮੈਂ ਅਹ ਬਹੁਤ ਦੁੱਖਏ ਬਹੁਤ ਦੁੱਖਏ ਬਹੁਤ ਜ਼ਿਆਦਾ ਤੇਰੀ ਮੰਮੀ ਨੂੰ ਪਤਾ ਹੈ ਤੇਰੇ ਡੈਡੀ ਨੂੰ ਵੀ ਪਤਾ ਹੈ ਹ ਤੇਰੀ ਭੂਆ ਨੂੰ ਵੀ ਪਤਾ ਹੈ ਪਰ ਮੈਂ ਦੇਖ ਮੈਨੂੰ ਰੱਬ ਬ ਨੇ ਨਾ ਭੁੱਖਾ ਰਹਿ ਨੇ ਦਿੱਤਾ ਨਾ ਮੇਰੇ ਬੱਚੇ ਨੂੰ ਭੁੱਖਾ ਰਹਿਣੇ ਦੀ ਪਤਾ ਹੀ ਨਹੀ ਲੱਗਿਆ ਕਿਵੇਂ ਅਸੀਂ ਸਾਡੀ ਲੈ ਅਹ ਦੁਨੀਆਂ ਜਾਈ ਜਾਂਦੀ ਪਈ ਅੱਗੇ
ਹਾਂਜੀ ਹਾਂਜੀ ਸਹੀ ਕਿਹਾ
ਸਾਨੂੰ ਪਤਾ ਹੀ ਨਹੀ ਲੱਗਦਾ ਪਆ ਸਾਡਾ ਰੱਬ ਨਾਲ ਨਾਲ ਤੁਰਦਾ ਤੁਰਵਾਉਣ ਦਾ ਪਾਇਆ ਸਾਨੂੰ
ਸਹੀ ਕ ਸਹੀ ਕਿਹਾ ਹੈ ਉਹੀ ਕਹਿੰਦੇ ਰੱਬ ਸਾਰਾ ਕੁੱਛ ਕਰ ਦਿੰਦਾ ਕਿਸੇ ਨੂੰ ਕਦੇ ਔਖਾ ਨਹੀਂ ਮਾਰਦਾ ਬਟ ਰੱਬ ਨੂੰ ਵੀ ਤੁਸੀਂ ਯਾਦ ਰੱਖੋ
ਉਓਹੀ ਨਾ ਮੈਂ ਤਾਂ ਰੱਬ ਦੇ ਸਾਰੇ ਵਜ ਜਦ ਮੈਨੂੰ ਕੋਈ ਦੁੱਖ ਆ ਜਾਂਦਾ ਨਾ ਮੈਂ ਰੋਣੇ ਲੱਗ ਜਾਂਦੀ ਸੋਹ ਲੱਗੇ ਮੈਂ ਬਹੁਤ ਰੋਦੀ ਪ ਮੈਂ ਲੋਕਾਂ ਦੇ ਸਾਹਮਣੇ ਨੀ ਰੋਂਦੀ ਮੈਂ ਮੈਂ ਦੇਖ ਲਿੱਤਾ ਲੋਕਾਂ ਦੇ ਸਾਹਮਣੇ ਰੋ ਰੋ ਕੇ ਵੀ ਦੇਖ ਲਿੱਤਾ ਪਰ ਮੈਨੂੰ
ਲੋਕ ਬਸ ਮਜ਼ਾਕ ਉਡਾਣਾ ਚਾਹੁੰਦੇ ਨੇ ਜੀ ਹਾਂਜੀ ਨਾਲ ਦੇਖਿਆ ਜਾਵੇ ਤਾਂ ਲੋਕਾਂ ਨੇ ਆਪਾਂ ਦੁੱਖ ਦੱਸਦੇ ਹੋ ਆਪਣਾ ਮਜ਼ਾਕ ਉਡਾਉਣਾ ਸੋਚਦੇ ਕਿ ਹਾਂ ਬਈ ਇਹ ਇੰਨਾ ਤਕਲੀਫ਼ ਚ ਇਹਦਾ ਮਜ਼ਾਕ ਕਰਾਓ ਬਟ ਅਸਲੀ ਆਪਣੇ ਨੂੰ ਪਤਾ ਹੁੰਦਾ ਆਪਣੇ ਤੇ ਕੀ ਬੀਤਦੀ ਹੈ ਤੇ ਕੀ ਨਹੀਂ
ਹੋਈ ਨਾ ਹਾਂ ਜੇ ਸੋ ਸੌ ਵਿੱਚੋਂ ਦਸ ਬੰਦੇ ਬਸ ਸਾਤ ਦੇਣ ਵਾਲ ਮਿਲਣੇ ਨੱਬੇ ਬਸ ਤਮਾਸ਼ਾ ਦੇਖਣ ਵਾਲੇ ਉਹ ਸਵਾਦ ਲੈਣ ਵਾਲੇ
ਸਹੀ ਕਿਹਾ ਜੀ ਬਿਲਕੁਲ ਸਹੀ ਕਿਹਾ ਅੱਜ ਕੱਲ੍ਹ ਦੀ ਜਨਰੇਸ਼ਨ ਹੀ ਓਦਾਂ ਬਣ ਗਈ ਲੋਕ ਵੀ ਕੀ ਕਰਨ ਬਟ ਅੱਜ ਕੱਲ੍ਹ ਦੀ ਜਨਰੇਸ਼ਨ ਹੀ ਉਵੇਂ ਆ
ਅਸੀਂ ਪਹਿਲੇ ਭੋਲੇ ਪਾਲਏ ਸੀ ਆਪਾਂ ਐਵੇਂ ਸਮਝਦੇ ਸੀ ਸਾਰਿਆਂ ਦੇ ਦਿਲ ਆਪਣੇ ਵਰਗੇ ਆ ਪਰ ਨਹੀਂ ਲੋਕਾਂ ਦੇ ਬਹੁਤ ਪਾਪੀ ਆ ਹੁਣ ਮੇਰੇ ਵਰਗੀ ਮੈਂ ਸਭ ਸਾਰੇ ਬੱਚਿਆਂ ਦਾ ਸੋਚਦੀ ਸਭ ਦਾ ਸੋਚਦੀ ਪਰ ਮੇਰੇ ਬੱਚੇ ਟਾਈਮ ਤੇ ਕੋਈ ਨੀ ਸੋਚਦਾ ਪਾਇਆ
ਸਹੀ ਏਦਾਂ ਹੀ ਹੁੰਦਾ ਜੀ ਕਹਿੰਦਾ ਕਿਸੇ ਦੇ ਉੱਤੇ ਜ਼ਿਆਦਾ ਨਹੀਂ ਚੜਨਾ ਚਾਹੀਦਾ ਫਿਰ ਬਾਅ'ਚੋਂ ਆਪਾਂ ਡਿੱਗ ਜਾਂਨੇ ਆ ਥੱਲੇ ਇਕਦਮ, ਨਾਲੇ ਥੋਨੂੰ ਵੀ ਪਤਾ ਖਾੰਡ
ਹੁਨ ਕੀ ਫ਼ਾਇਦਾ ਪਛਤਾਨ ਦਾ ਜਦ ਸਾਰਾ ਕੁਝ ਬੰਦਾ ਅ, ਇੰਨਾ ਕੁਛ ਦੇਦੁ ਕੇ ਵੀ ਬੈਠ ਕਿਵੇੈਂ ਕਿਹਾ ਚੱਲ ਕੋ ਕੋਈ ਨਾ ਰਿਸ਼ਤੇਦਾਰ ਆ ਰਿਸ਼ਤੇਦਾਰ ਆ ਇੰਨਾ ਕੁਛ ਸੀ ਮੇਰੇ ਕੋਲ ਇੰਨਾ ਕੁਛ ਫਿਰ ਮੈਂ ਕਿਹਾ ਚੱਲ ਰੱਬ ਉਹਦੇ ਦੁੱਗਣਾ ਦੇਣਗੇ ਮੈਨੂੰ ਮੇਰੇ ਮੇਰਾ ਪੁੱਤ ਬਸ ਇਹੀ ਕਹਿੰਦਾ ਕਹਿੰਦੇ ਮੰਮੀ ਬਾਹਰ ਜਾਣੇ ਤਾਂ ਮੈਂ ਕੱਲੀ ਕੱਲੀ ਚੀਜ਼ ਤੁਹਾਨੂੰ ਬਣਾ ਕੇ ਦਊਗਾ
ਸਹੀ ਕਿਹਾ ਜਵਾਕਈ ਕਹਿੰਦੇ ਹੁੰਦੇ ਨੇ ਕਿ ਬਸ ਸਾਨੂੰ ਇੱਕ ਟਾਈਮ ਨ ਕਦੋ ਆਪਾਂ ਦਿਖਾਵਾਂਗੇ ਕੀ ਹੁੰਦਾ ਕੀ ਗੱਲਾਂ ਕਰਦੇ ਸਾਡੇ ਬਾਰੇ ਉਹੀ ਤਾਂ ਹਾਂਜੀ
ਉਹ ਤੇ ਡੈਡੀ ਤੇਰੇ ਡੈਡੀ ਕਿੰਨੇ ਸਾਲਾਂ ਤੋਂ ਕੰਮ ਕਰਦਾ ਪਾਇਆ ਛੋਟਾ ਜਿਹਾ ਹੁੰਦੇ ਕੰਮ ਕਰਦਾ ਪਾਇਆ
ਹਾਂਜੀ ਹਾਂਜੀ ਉਓਹੀ ਤਾਂ ਦੇ ਮੇਰੀ ਪੂਆ ਨੇ ਵੀ ਫਿਰ ਕਦਰ ਨਾ ਜਾਣੀ
ਹੂੰ, ਉਹੀ ਨਾ ਦੇਖਲਾ, ਹੂੰ।
ਹਾਂਜੀ। ਕੋਈ ਨਾ ਚਲੋ ਟਾਇਮ-ਟਾਇਮ ਤੇ ਸਭ ਪਤਾ ਲੱਗਦਾ।
ਦੇਖੋ ਨਾ ਭੂਆ ਵੀ ਨਾ ਦੁੱਖਾਂ ਦੀ ਮਾਰੀ ਹੋਈ ਆ, ਉਹਦਾ ਵੀ ਦੁੱਖ ਥੋੜਾ-ਬਹੋਤ
ਹਾਂਜੀ। ਹਾਂਜੀ-ਹਾਂਜੀ ਸਹੀ ਬਟ, ਮੇਰੇ ਪਾਪਾ ਤਾ ਭੋਲੇ ਸੀ ਨਾ।
ਗ਼ਲਤੀ ਕਰਤੀ, ਪਰ ਪਛਤਾਂਦੀ ਆ। ਪਰ ਹੋਈ ਜਾਂਦਾ, ਗ਼ਲਤੀ ਤਾਂ ਹਰੇਕ ਕੋਲ ਹੀ ਹੋਈ ਜਾਂਦੀ।
ਹਾਂਜੀ-ਹਾਂਜੀ, ਸਹੀ ਕਿਆ।
ਹੂੰ
ਹੋਰ ਸੁਣਾਓ ਜੀ, ਤੁਸੀਂ ਰੋਟੀ ਖਾਲੀ, ਕੀ ਬਣਾਇਆ ਸੀ ਅੱਜ?
ਅੱਜ, ਹੁਣ ਤਾਂ ਮੈਂ ਪੇਠਾ ਬਣਾਇਆ। ਮਨੁੰ ਪੈਠਾ ਬਹੁਤ ਸਵਾਦ ਲੱਗਦਾ ਏ। ੋਲਣੀ ਰੋ ਪੇਠਾ ਖਾਂਦੀ ਮੈਂ ਦੁੱਧ ਪਾਕੇ ਤਡਾ ਲਾਂਦੀ ਆ। ਹਾਂਜੀ-ਹਾਂਜੀ, ਅਸੀਂ ਦੇ ਸ਼ੋਬਾਜੀ ਸੁਣਿਆ ਤੂੰ, ਸ਼ੋਬਾਜੀ ਜੋ ਹੁੰਦੀ ਆਪਣੇ ਮਹਾਰਾਸ਼ਟਰ ਵਿੱਚ ਵੀ ਓਨਾ?
ਹਾਂਜੀ-ਹਾਂਜੀ, ਹਾਂਜੀ ਸੁਣਿਆ ਜੀ।
ਹਾਂ, ਉਹ ਉਹ ਮਰਾਠੇ ਅ, ਆਪਣੇ ਮਹਾਰਾਸ਼ਟਰ ਵਿੱਚ ਤਾਂ ਇੱਕ ਸਿੰਪਲ ਤੜਕਾ ਲਾਕੇ ਬਣਾਂਦੇ, ਇੱਕ ਕਾਲਾ ਮਸਾਲਾ ਬਣਾਕੇ ਪਿਆਜ-ਪੂਜ ਸਾਰਾ, ਤਵੇ ਤੇ ਕਾਲੇ ਕਰਕੇ ਫਿਰ ਮਸਾਲਾ ਤਿਆਰ ਕਰਦੇ ਨਾ।
ਹਾਂਜੀ-ਹਾਂਜੀ।
ਉਹ, ਉਹ ਕਾਲੇ, ਕਾਲੇ ਮਸਾਲੇ ਦੀ ਸ਼ੋਬਾਜੀ ਹੋਂਦੀ ਸੀ ਦੁੱਧ ਵਾਲੀ ਬਣਾਂਦੇ। ਪੂਰਾ ਐਂਣ ਤ, ਵਧੀਆ ਤੜਕਾ ਲਾਣਾ, ਲਾਣਾ ਫੇਰ ਉਸਦੇ ਉੱਪਰ, ਉਹਦੇ ਵਿੱਚ। ਇੱਕ-ਡੇਢ ਗਿਲਾਸ ਦੁੱਧ ਪਾਲੋ।
ਚਲੋ ਵਧੀਆ ਜੀ ਫੇਰ ਤਾਂ।
ਹਾਂ, ਅਸੀਂ ਪਨੀਰ ਵੀ ਬਣਾਂਦੇ ਤਾਂ ਵੀ ਦੁਧ ਪਾਂਦੇ।
ਅੱਛਾ-ਅੱਛਾ ਵਧੀਆ, ਅੱਜ ਕੀ ਬਣਾਇਆ ਸੀ ਪੇਠਾ ਹਨਾ, ਪੇਠੇ'ਚ ਕਿਵੇਂ, ਕੀ-ਕੀ ਬਣਾਇਆ ਤੁਸੀ। ਕਿਵੇਂ, ਕਿਵੇਂ, ਕਿਵੇਂ ਕੀ-ਕੀ ਪਾਇਆ ਪੈਠੇ'ਚ।
ਪਿਆਜ ਹਰੇ ਵਿੱਚ ਲਸਣ ਨਾ ਗਰਮੀ ਕਰਕੇ ਨਹੀਂ ਖਾਣਾ, ਗਰਮ ਹੋਂਦਾ ਨਾ। ਫੇਰ ਆਪਾਂ ਪੇਟ ਵਿੱਚ ਖ਼ਰਾਬੀ ਹੋ ਜਾਂਦੀ‌ ਲਸਣ ਖਾਣਾ ਚਾਹੀਦਾ ਇੰਨਾ।
ਅੱਛਾ-ਅੱਛਾ।
ਬਸ ਦਾਲ-ਦੂਲ ਵਿੱਚ ਤੜਕਾ ਵਿੱਚ ਤਾਂ ਚਲ ਜਾਂਦਾ, ਪਰ ਸਬਜ਼ੀਆਂ- ਸੁਬਜ਼ੀਆ ਤਾਂ ਬਿਨਾਂ ਪਿਆਜ ਤੋਂ ਟਮਾਟਰ, ਹਰੀ ਮਿਰਚ ਤੋਂ ਵੀ ਚਲਹ ਚਲ ਜਾਂਦਾ। ਇਹ ਤੁਸੀਂ ਮੈਗੀ ਮਸਾਲਾ ਪਾਂਦੇ ਹੋ ਸਬਜ਼ੀ ਵਿੱਚ।
ਹਾਂਜੀ ਹਾਂਜੀ ਅਸੀਂ ਸੁੱਕੇ ਆਲੂਆਂ ਚ ਬਹੁਤ ਪਾਉਂਦੇ ਹਾਂ ਜੀ ਬਹੁਤ ਸਵਾਦ ਲੱਗਦਾ ਉਹ।
ਸਵਾਦ ਹੁੰਦਾ ਉਹ ਤਾਂ। ਮੈਂ ਤੂੰਹ, ਅ ਤੁਸੀ ਤੂੰ ਨਾ ਹੁਣ ਸੁੱਕੇ ਆਲੂ ਖ ਤੀਨੂੰ ਬਣਾਣੇ, ਮੈਨੂੰ ਤੂੰ ਇਹ ਦੱਸ।
ਹਾਂਜੀ-ਹਾਂਜੀ, ਮੈਨ ਸੁੱਕੇ ਆਲੂ ਆਉਂਦੇ ਨੇ, ਮੈਂ ਕਰਦੀ ਹਾਂ ਬੌਈਲ ਕਰ ਲੈਂਨੀ ਹਾਂ ਪਹਿਲੇ। ਉਹ ਤੋਂ ਬਾਅਦ ਕੱਟ ਲੇਨੀਂ ਆਂ, ਕੱਟਕੇ ਫੇਰ ਥੱਲੇ ਤੇਲ ਪਾਕੇ ਰਾਈ, ਜੀਰਾ ਪਾਕੇ ਸਾਰੇ ਮਸਾਲੇ ਪਾ ਦਿੰਨੀ ਆਂ, ਮਿਰਚ ਚ ਹਲਦੀ, ਹਰਾ ਧਨੀਆ, ਮੈਗੀ ਮਸਾਲਾ ਦੋ ਮਿੰਟ ਰੱਖਕੇ, ਪੂਰੇ ਆਲੂ ਸਿੱਟ ਦਿੰਨਾ ਆਂ, ਉਹ'ਚ।
ਰਾਈ ਵੀ ਪਾਂਦੀ?
ਹਾਂਜੀ-ਹਾਂਜੀ, ਥੋੜੀ ਜੀ ਰਾਈ।
ਹਾਂ, ਕੜੀ ਪੱਤਾ ਵੀ ਪਾਇਆ ਕਰ।
ਅੱਛਾ ਜੀ ਕੜੀ ਪੱਤਾ ਮੈਨੂੰ ਨਾ ਮੂੰਹ ਚ ਆਉਣ ਦਾ ਸਵਾਦ ਜਾ ਨੀ ਲੱਗਦਾ।
ਅੱਛ ਇਹ ਤੁਹਾਡਾ ਸ਼ਹਿਰ, ਸ਼ਹਿਰ ਵਿੱਚ ਨਾ ਉਹ ਨਗਰ ਪਰਿਸ਼ਦ ਦੇ ਸਾਮਣੇ ਨਾ ਇੱਕ ਲੇਡੀਜ਼ ਨੇ ਦੇਖਿਆ ਨਾਸ਼ਤਾ ਦੀ ਦੁ ਉਹ ਖੋਲਿਆ ਹੋਈਆ।
ਹਾਂਜੀ-ਹਾਂਜੀ ਪਤਾ ਜੀ ਪਤਾ।
ਕਿੰਨਾ ਟੇਸਟੀ ਆਨਾ ਮੈਂ ਤਾਂ ਉਹਨੂੰ ਫੋਲੋ ਕੀਤਾ ਹੋਇਆ ਸੀ। ਸਾਬਦਾਨ ਵਧੀਆ ਸਾਬੂਦਾਨਾ, ਪੋਹੇ, ਵੜਾ ਪਾਓ।
ਭੈਣ ਜੀ ਭੈਣ ਜੀ ਮੈਨੂੰ ਕਾਲ ਆ ਰਿਹਾ ਭੈਣ ਜੀ ਮੈਨੂੰ ਕਾਲ ਆ ਰਿਹਾ ਮੈਂ ਬਾਦ ਚੋਂ ਗੱਲ ਕਰਦੀ ਹਾਂ।
ਹਾਂਜੀ-ਹਾਂਜੀ, ਠੀਕ ਆ ਠੀਕ ਆ।
ਸਸ ਸ਼੍ਰੀ ਕਾਲ।